ਹੈਲੋ ਰਾਜ ਦੀ।
ਸ਼੍ਰੀ ਅਕਾਲ ਜੀ, ਹੋਰ ਕੀ ਹਾਲ ਚਾਲ ਐ ਹੈ।
ਵਧੀਆ, ਤੁਸੀਂ ਸੁਣਾਓ। ਤੁਸੀਂ ਠੀਕ ਹੋ।
ਹਾਂਜੀ-ਹਾਂਜੀ ਵਧੀਆ ਜੀ। ਹੋਰ ਸਭ ਵੱਧੀਆ ਘਰ ਬਾਰ, ਹਾਂਜੀ ਹਾਂਜੀ ਹੋ ਗੇਆ ਜੀ।
ਹੋਰ ਕੀ ਕਰ ਰਏ ਸੀ?
ਬਸ ਜੀ ਫ੍ਰੀ ਹੋ ਕੇ ਬੈਠੀ ਹੋਈ ਸੀ‌।
ਅੱਛਾ, ਬੱਚੇ ਗਏ ਸਕੂਲ?
ਹਾਂਜੀ ਹਾਂਜੀ, ਬੱਚੇ ਗਏ।
ਅੱਛਾ, ਮੈਂ ਕੇਆ ਦੀਦੀ ਨੂੰ ਪੁੱਛਾਂ ਕਿ ਤੁਆਡੇ ਬੱਚੇ ਵੀ ਗੇਮਸ ਕਰਦੇ ਐ।
ਹਾਂਜੀ ਹਾਂਜੀ, ਓ ਵੀ ਗੇਮਸ ਵਗੈਰਾ ਖੇਡਦੇ ਐ, ਅ ਘਰ ਵੀ ਬਾਰ ਵੀ।
ਹਾਂ ਗੇਮਸ ਬੋਤ ਅੱਛੀਆਂ ਨੇ ਅੱਜ -ਕੱਲ ਖੇਡਣਾ, ਮੈਂ ਖੁਦ ਆਪਣੇ ਬੇਟੇ ਨੂੰ ਗੇਮਸ ਚਲਾਏਆ ਹੋਏਆ।
ਅੱਛਾ ਜੀ।
ਹ ਘੰਟਾ ਅਹ ਦੋ ਕੁ ਘੰਟੇ ਦੀ ਕਲਾਸ ਹੁੰਦੀ ਐ ਓਦੀ।
ਠੀਕ ਆ।
ਹਾਂ ਫੁੱਟਬਾਲ ਦੀ ਗੇਮ ਚ ਲਾਏਆ ਹੋਏਆ ਓਨੂੰ।
ਅੱਛਾ -ਅੱਛਾ ਚਲੋ, ਏ ਵੀ ਵੱਧੀਆ ਬੋਤ ਆ।
ਹਾਂ, ਬਾਕੀ ਹੁਣ ਸਕੂਲ ਚ ਵੀ ਗੇਮਾਂ ਸ਼ੁਰੂ ਹੋ ਗਈਆਂ।
ਹਾਂਜੀ।
ਓਦੇ ਕਰਕੇ ਓ ਬੱਚੇਆਂ ਨੂੰ ਹੋਰ ਫੈਦਾ ਹੋਣ ਲੱਗ ਗੇਆ। ਜਿੱਥੇ ਜੁਆਇਨ ਕਰਾਓ ਫਿਰ ਅਗਲੇ ਕੇਂਦੇ ਆ ਸਕੂਲ ਕੇੜੀ ਗੇਮ ਚ ਲੱਗੇ ਹੋਏ ਐ?
ਹਾਂਜੀ -ਹਾਂਜੀ।
ਹੂੰ
ਹੁਣ ਜਿਵੇਂ ਸਕੂਲ ਚ ਗੇਮਸ ਹੁੰਦੀਆਂ, ਫਿਰ ਓ ਲੈਕੇ ਵੀ ਜਾਂਦੇ ਨੇ ਨਾਲ ਨਾਲੇ ਹੁਣ ਇੰਟਰਨੈਸ਼ਨਲ ਗੇਮਸ ਹੁੰਦੀਆਂ ਨੇ, ਬੋਤ ਨਾ, ਵੱਧੀਆ ਓਹਨਾਂ ਨੇ ਕੀਤਾ ਕੀ ਇੱਕ ਤਾਂ ਬੱਚੇ ਐਕਟਿਵ ਰੇਂਦੇ ਨੇ
ਹਾਂ।
ਹੂੰ
ਓਈ ਆ ਨਾ।
ਹਾਂਜੀ- ਹਾਂਜੀ।
ਘਾਰ ਤੇ ਬੱਚੇ ਏ ਜਾਂ ਬੈਟ-ਬੋਲ ਖੇਲ ਲੇਂਦੇ ਐ ਫੁੱਟ-ਬੋਲ ਖੇਲ ਲੈਂਦੇ ਐ
ਹੂੰ
ਏ ਸਭ ਵੱਧੀਆ ਚੀਜ਼ਾਂ ਏ
ਹਾਂਜੀ, ਘਰ 'ਚ ਵੀ ਚਲੋ, ਬੱਚੇ ਏ ਜਿਵੇਂ ਲੂਡੋ ਵਗੈਰਾ ਹੋ ਗਈ ਅ ਕਾਰਡਜ਼ ਹੋ ਗਏ, ਏਦੇ ਨਾਲ ਵੀ ਬੱਚੇ ਦਾ ਮਾਇੰਡ ਠੀਕ ਰੇਂਦਾ ਵੱਧੀਆ ਰੇਂਦਾ ਹੂ
ਬਿਲਕੁਲ
ਬਾਰ ਵੀ ਬੱਚੇ ਜੇੜੇ ਚਲੋ ਖੇਡੀ ਹੋ ਜਾਂਦੇ ਨੇ।
ਹਾਂਜੀ?
ਬਾਰ ਵੀ ਬੱਚੇ ਖੇਡੀ ਜਾਂਦੇ ਨੇ।
ਹਾਂ ਸਗੋਂ ਬੋਤ ਵੱਧੀਆ ਗੱਲ ਆ ਬਾਰ ਬੱਚੇ ਗਲੀਆਂ 'ਚ ਖੇਲਦੇ ਆ ਪੇਲੇ ਦੇ ਟਾਈਮ ਤੇ ਵੀ ਬੱ 'ਚੇ ਖੇਡਦੇ ਹੀ ਸੀ ਬਾਰ ਗਲੀਆਂ ਈ, ਚੀ
ਹਾਂਜੀ-ਹਾਂਜੀ।
ਹੁਣ ਕੀ ਕੇਂਦੇ ਨੇ ਹੁਣ ਮਾਂ ਪਿਓ ਆਪ ਕੱਢਦੇ ਆ ਬੱਚੇਆਂ ਨੂੰ ਥੋੜ੍ਹੀ ਦੇਰ ਆਪ ਬਾਹਰ ਬੈ ਜਾਂਦੇ ਆ ਖੇਡੋ ਤੁਸੀਂ।
ਹਾਂਜੀ, ਹੁਣ ਜਿਵੇਂ ਅਸੀਂ ਖੇਡਦੇ ਹੁੰਦੇ ਸੀ ਪੈਲਾ ਗੇਮਸ ਉਹ ਬੱਚਿਆਂ ਨੂੰ ਕੁਛ ਪਤਾ ਈ ਨੀ ਆ ਹੁਣ ਨਵੀਂ-ਨਵੀਂ ਗੇਮਸ ਆ ਉਹੀ ਬੱਚੇ ਖੇਡਦੇ ਨੇ।
ਹਾਂਜੀ।
ਹਾਂਜੀ, ਅੱਗੇ ਤਾਂ ਬੋਤ ਵਧੀਆ ਗੇਮਸ ਹੁੰਦੀਆਂ ਸੀ।
ਹਾਂਜੀ। ਇੱਕ ਤੇ ਬ ਗੇਮਸ ਖੇਡਣ ਨਾਲ ਬੱਚਿਆਂ ਨੂੰ ਇੱਕ ਤੇ ਦੇਖੋ ਭੁੱਖ ਵੀ ਲੱਗਦੀ ਐ ਐਨਰਜੀ ਵੀ ਰੇੰਦੀ ਐ ਸ਼ਰੀਰ ਚ।
ਹਾਂਜੀ।
ਹਾਈਟ ਵੀ ਬੱਚਿਆਂ ਦੀ ਨਾ ਵੱਧਦੀ ਆ ਨੀ ਤੇ ਬੱਚੇ ਬੈਠੇ ਰਹਿਣਗੇ ਫਿਰ ਹਾਈਟ ਵਗੈਰਾ ਤੇ ਵੀ ਦੇਖੋ ਫ਼ਰਕ ਪੈਂਦਾ।
ਤਾ ਈ ਤੇ ਹੁਣ ਸਕੂਲ ਵਾਲਿਆਂ ਨੇ ਗੇਮਾਂ ਵੀ ਕਰਤੀਆਂ ਦੇਖਿਆ ਤੁਸੀਂ ਅੱਜ-ਕੱਲ ਬੱਚਿਆਂ ਦੀ ਹਾਈਟ ਨਿਕਲ ਹੀ ਨੀ ਰੀ।
ਹਾਂਜੀ।
ਛੋਟੇ-ਛੋਟੇ ਹਾਈਟ ਦੇ ਬੱਚੇ ਰੈ ਗੇ ਅੱਜ-ਕੱਲ।
ਹਾਂਜੀ, ਕਿਉਂਕਿ ਗੇਮਸ ਓ ਖੇਡਦੇ ਨੀ ਹੈਗੇ ਬਟ ਇਹਨਾਂ ਨੂੰ ਵੀ ਦੇਖਣਾ ਚਾਈਦਾ ਕਿ ਗੇਮਸ ਬੋਤ ਜ਼ਰੂਰੀ ਐ।
ਹਾਂ। ਹਨਾ।
ਹਾਂਜੀ।
ਬੱਚਿਆਂ ਨੂੰ ਦੇਖੋ ਕੀ ਸਮਝਾਈਏ ਬੱਚੇ ਨੀ ਸੁਣਦੇ ਜੀ ਕਹਿੰਦੇ ਥੱਕ ਜਾਂਦੇ, ਅੱਜ-ਕੱਲ ਬੱਚੇ ਬੋਤ ਛੇਤੀ ਥੱਕ ਰੇ ਨੇ।
ਆ ਭੇ ਕਿਉਂਕਿ ਅਨਰਜੀ ਨੀ ਹੈ ਨਾ ਬੱਚਿਆਂ ਚ ਡਾਇਟ ਕੁਛ ਐਵੇਂ ਦੀ ਹੋ ਗੀ।
ਹਾਂਜੀ।
ਡਾਇਟ ਹੋ ਗੀ ਹੁਣ ਆਪਾਂ ਗੇਮ ਖੇਡਾਂਗੇ ਸਾਨੂੰ ਭੁੱਖ ਲੱਗੇਗੀ ਸਾਨੂੰ ਡਾਇਟ ਵੀ ਚਾਈਦੀ ਐ।
ਹਾਂਜੀ ਹਾਂ ਏ ਤਾਂ ਹੈ ਈ ਆ।
ਹਾਂ ਜੇੜੇ ਅਕੈਡਮੀ ਵਗੈਰਾ ਜੁਇਨ ਜਿਨਾਂ ਨੇ ਕਿ ਤੀ ਹੋਈ ਐ ਗੇਮਸ ਦੀ ਅਗਲੇ ਕੇਂਦੇ ਨੇ ਹਲਦੀ ਆਲਾ ਦੁੱਧ ਪੀਓ।
ਹੂੰ।
ਬਨਾਨਾ ਖਾਓ, ਫਰੂਟ ਖਾਓ ਬਾਰ ਦੀਆਂ ਚੀਜ਼ਾਂ ਨੀ ਖਾਣੀਆ।
ਹਾਂਜੀ-ਹਾਂਜੀ
ਜੇਵੇ ਕੀ ਹੁਣ ਜਿਵੇਂ ਬੱਚੇ ਗੇਮਸ ਖੇਡਦੇ ਨੇ ਉਨਾਂ ਨੂੰ ਫਿਰ ਹਰੇਕ ਜਿਵੇਂ ਚ ਕੈਲਸ਼ੀਅਮ, ਵਿਟਾਮਿਨ ਸਭ ਕੁਛ ਚਾਈਦਾ।
ਹਾਂ ਹਾਂਜੀ।
ਹਮ
ਉਈ ਤੇ ਐ।
ਹਾਂਜੀ। ਹੋਰ ਤੁਹਾਡਾ ਬੇਟਾ ਫੇਰ ਜਾਂਦਾ ਗੇਮ ਵਗੈਰਾ ਖੇਡਦਾ।
ਹਾਂਜੀ ਜਾਂਦਾ ਗੇਮ ਤੇ ਮੈਂ ਉਹਨੂੰ ਦੋ ਘੰ ਤੇ ਸ਼ਾਮ ਨੂੰ ਲੈ ਕੇ ਜਾਣੀ ਆ।
ਠੀਕ ਐ ਚਲੋ ਏ ਵੀ ਵਧੀਆ ਐ ਜੀ।
ਹਾਂ ਫੁੱਟਬੋਲ ਦੀ ਗੇਮ ਚ ਲਾਇਆ ਹੋਇਆ ਓਨੂੰ ਮੈਂ। ਹੁਣ ਤੋਂ ਹੀ ਲਾਤਾ ਕਿ, ਵੱਡੇ ਹੋ ਕੇ ਉਹਨੂੰ ਦਿੱਕਤ ਨਾ ਹੋਵੇ
ਹਾਂਜੀ- ਹਾਂਜੀ, ਨਹੀਂ ਠੀਕ ਐ
ਹਮ
ਬਹੁਤ ਵਧੀਆ। ਹੁਣ ਜਿਵੇਂ ਬੱਚੇ ਹੋਕੀ ਵਗੈਰਾ ਖੇਡਣ ਜਾਂਦੇ ਨੇ
ਹਾਂਜੀ।
ਹੁਣ ਗੇਮਸ ਚੱਲ ਰਹੀਆਂ ਨੇ, ਪਿੱਛੇ ਜੇ ਵੀ ਬਹੁਤ ਜ਼ਿਆਦਾ ਨਾ ਹੈਗੇ ਸੀ।
ਹਾਂਜੀ
ਖੇਡਣ ਜਾਂਦੇ ਸੀ। ਸਕੂਲਾਂ ਵੱਲੋਂ
ਹਾਂਜੀ-ਹਾਂਜੀ, ਹੁਣ ਵੀ ਲੈ ਕੇ ਜਾਂਦੇ ਆ। ਸਕੂਲ ਵਾਲੇ ਇਹ ਪਿੱਛੇ, ਮੇਰੇ ਬੇਟੇ ਦੇ ਸਕੂਲ ਚ, ਬੱਚੇ ੲਹ ਗੋਲਡ ਮੈਡਲ ਜਿੱਤ ਕੇ ਲਿਆਏ ਨੇ ਗੇਮਾਂ ਚ, ਛੋਟੇ-ਛੋਟੇ ਬੱਚੇ
ਅੱਛਾ ਜੀ।
ਹਾਂ। ਹਮ, ਉਹ ਸਕੂਲ ਵਾਲੇ ਲੈ ਕੇ ਗਏ ਸੀ ਉਹਨਾਂ ਨੂੰ, ਤੇ ਉਹ ਜਿੱਤ ਕੇ ਆਏ ਨੇ।
ਇਹ ਵੀ ਉਹੀ ਤਾਂ ਹੈ। ਬੱਚਿਆਂ ਨੂੰ ਇਹ ਵੀ ਹੁੰਦਾ ਕਿ ਚਲੋ, ਸਾਨੂੰ ਕੁਛ ਇਨਾਮ ਮਿਲਦਾ ਬੱ ਚੇ ਇਸ ਕਰਕੇ ਵੀ ਗੇਮਸ ਚ, ਲੱਗ ਰਹੇ ਨੇ।
ਹਾਂ।
ਹਮ
ਹਮ, ਤੁਹਾਡੇ ਇੱਥੇ ਤੇ ਬਹੁਤ ਵੱਡੀ ਗੌਰਮੈਂਟ ਅਕੈਡਮੀ ਬਣੀ ਹੋਈ ਐ। ਸਾਡੇ ਸ਼ਹਿਰ ਚ
ਅੱਛਾ ਜੀ।
ਉਹਦੇ ਬਾਹਰੋਂ ਬੱਚੇ ਖੇਡਣ ਵਾਸਤੇ ਆਦੇ ਨੇ, ਬਾਹਰੋਂ ਬੱਚੇ ਹੋਸਟਲ ਇੱਥੇ ਆ ਕੇ ਹੋਸਟ ਸਕੂਲਾਂ ਚ ਰਹਿੰਦੇ ਨੇ, ਪੀਜੀ ਚ, ਰਹਿੰਦੇ ਨੇ।
ਤੁਹਾਡੇ ਵੀ ਹੈਗੇ ਐ। ਤੇ ਉ ਇੱਥੇ ਬੱਚਿਆਂ ਨੂੰ ਜਿਵੇਂ ਕੋਚਿੰਗ ਦਿੰਦੇ ਨੇ, ਕ੍ਰਿਕਟ ਦੀ ਵੀ ਔਰ ਹੋਕੀ ਦੀ ਵੀ
ਹਾਂਜੀ।
ਕੋਚ ਵਧੀਆ ਨੇ, ਦੇਖੋ ਬੱਚਿਆਂ ਨੂੰ ਜੇ ਵਧੀਆ ਕੋਚਿੰਗ ਮਿਲੇਗੀ। ਫੇਰ ਉਹ ਅੱਗੇ ਵੀ ਵਧਣਗੇ। -
ਹਾਂ।
ਹਮ
ਉਹ ਤੇ ਹੈ ਈ ਹੈ
ਹਮ
ਕੁੱਲ ਮਿਲਾ ਕੇ ਵਧੀਆ। ਐਗੇ ਇਜਿ ਇੰਡੋਰ ਵੀ ਆਊਟਡੋਰ ਵੀ, ਜਿਵੇਂ ਬੱਚੇ ਘਰ ਵੀ ਦੇਖੋ, ਕੈਰਿਮ ਹੋ ਗਿਆ।
ਹਾਂਜੀ।
ਸਾਡੇ ਵਾਰੀ ਤਾਂ ਇਹ ਹੁੰਦਾ ਸੀ। ਕਿ ਬੱਚੇ ਗਲੀ 'ਚ ਹੀ ਖੇਡਦੇ ਹੁੰਦੇ ਸੀ।
ਹਾਂ
ਖੋ- ਖੋ ਹੋ ਗਈ ਵਗੈਰਾ।
ਹਾਂ, ਹੁਣ ਤਾਂ ਘਰ ਵੀ ਬਹੁਤ ਗੇਮਸ ਆ ਗਈਆਂ। ਬਾਜ਼ਾਰ 'ਚ ਤੁਸੀਂ ਬਹੁਤ ਸਾਰੀਆਂ ਗੇਮ ਆ ਗਈਆ। ਜਿਹੜੀਆ ਮਾਇੰਡ ਨੂੰ ਹਰ ਟਾਈਮ ਬਿਜ਼ੀ ਰੱਖਣ।
ਹਾਂਜੀ।
ਬੱਚਾ ਕਿ, ਉਹ ਗੇਮਾਂ ਖੇਡ ਕੇ ਹਰ ਟੈਮ ਆਪਣੇ ਆਪ ਨੂੰ ਬਿਜੀ ਰੱਖ ਸਕਦਾ।
ਹਾਂਜੀ ਹਨ ਹਾਂਜੀ
ਇਧਰ ਆਇਆ ਨਾ
ਉਹ ਤੇ ਹੈ ਹੀ ਆ। ਹੁਣ ਜਿਵੇਂ, ਬੱਚਿਆਂ ਨੂੰ ਕਈ ਵਾਰੀ ਪੀਰੀਅਡਸ ਵੀ ਲੱਗ ਰਹੇ ਨੇ।
ਹਾਂਜੀ ਹਾਂਜੀ
ਹਾਂਜੀ
ਹੋਰ ਯਾ ਘਰ ਫਿਰ ਸਾਡੇ ਅਸ ਜਿਹੜੀਆਂ ਨਿਊ ਗੇਮਾਂ ਆ ਰਹੀਆਂ ਘਰ ਫਿਰ ਬੱਚੇ ਸਾਡੇ ਨਾਲ ਹੀ ਖੇਡਦੇ ਨੇ। ਕੀ ਤੁਸੀਂ ਟਰਾਈ ਕਰੋ ਨਾਲ। ਸਾਨੂੰ ਵੀ ਪਤਾ ਚੱਲਦਾ ਅੱਛਾ, ਇਹ ਗੇਮ ਨਿਊ ਆ ਗਈ ਹੁਣ।
ਹਾਂਜੀ ਹਾਂਜੀ, ਉਹੀ ਤਾਂ ਗੱਲ ਹਾਂਜੀ ਕਹਿ ਰਹੀ ਹਾਂ ਮੈਂ।
ਗੇਮ ਤੋਂ ਬਜਾਏ ਤੇ ਅਸੀਂ ਫਿਰ ਬਾਜ਼ਾਰੋਂ ਗੇਮਾਂ ਲੈ ਦਿੰਦੇ ਹਾਂ, ਕਿ ਹਾਂ ਉਹਦੇ ਵਿੱਚ ਬਿਜ਼ੀ ਰਹੇ ਬੱਚਾ, ਨਹੀਂ ਤੇ ਫਿਰ ਮੋਬਾਇਲਾਂ 'ਚ ਅਗਲੇ ਲੱਗ ਜਾਂਦੇ ਸੀ।
ਹਾਂਜੀ ਹਾਂਜੀ
ਜਿਵੇਂ, ਸਕੂਲ ਵਗੈਰਾ ਚ ਵੀ ਦੇਖੋ, ਬੱਚਿਆਂ ਨੂੰ ਸਿਖਾਉਂਦੇ ਨੇ ਕਿ ਤੁਸੀਂ ਗੇਮਸ ਆ ਖੇਡੋ।
ਹਾਂ।
ਹੋਰ ਕਿਵੇਂ
ਹੋਰ ਸੁਣਾਓ, ਤੁਹਾਡੇ ਬੱਚੇ ਕਿਹੜੀ ਗੇਮ 'ਚ ਲੱਗੇ ਹੋਏ ਐ?
ਇਹ ਜਾਂਦੇ ਨੇ ਜੀ ਜੇ ਇੱਕ ਹੋਕੀ 'ਚ ਵੀ ਤੇ ਬਾਕੀ ਫੁੱਟਬਾਲ 'ਚ ਵੀ ਲੱਗੇ ਹੋਏ ਨੇ।
ਅੱਛਾ -ਅੱਛਾ, ਸਕੂਲ ਵਾਲੇ ਲੈ ਕੇ ਜਾਂਦੇ ਹੋਏਗੇ ਬਾਹਰ ਫਿਰ ਖਿਡਾਣ ਵਾਸਤੇ।
ਹਾਂਜੀ ਹਾਂਜੀ, ਲੈ ਕੇ ਜਾਂਦੇ ਨੇ।
ਅੱਛਾ ਜੀ।
ਹਾਂਜੀ
ਤੇ ਇੱਕ ਵਾਰ ਸ਼ਾਮ ਨੂੰ ਕੋਚਿੰਗ ਵਗੈਰਾ ਵੀ ਕਿਤੇ ਜੁਆਇਨ ਕੀਤੀ ਹੋਈ ਆ ਇਹਨਾਂ ਨੇ। ਅ ਅਕੈਡਮੀ ਸੋਰੀ
ਹਾਂਜੀ ਹਾਂਜੀ, ਹਾਂਜੀ ਜਾਂਦੇ ਨੇ ਬੱਚੇ। ਗਰਾਉਂਡ ਵਗੈਰਾ ਖੁੱਲੇ ਵਧੀਆ ਨੇ ਇਥੇ
ਹਾਂ।
ਖੁੱਲੇ ਗਰਾਉਂਡ ਹੋਣ ਫਿਰ ਤਾਂ ਚਲੋ ਬੱਚੇ ਵਧੀਆ ਖੇਡਦੇ ਨੇ।
ਹਾਂਜੀ
ਬਿਲਕੁਲ।
ਹਾਂਜੀ -ਹਾਂਜੀ।
ਹੈਲੋ ਹਾਂਜੀ ਆਵਾਜ਼ ਹਾਂਜੀ- ਹਾਂਜੀ।
ਠੀਕ ਹੈ।
ਹੂੰ,,,
ਵਧੀਆ ਬੱਚਾ ਤੰਦਰੁਸਤ ਵੀ ਰਹਿੰਦਾ ਮਨ ਵੀ ਤੰਦਰੁਸਤ ਆ ਰਹਿੰਦਾ ਦੇਖੋ।
ਹਾਂਜੀ।
ਹੂੰ।
ਏਹ ਤੇ ਹੈ ਈ ਐ।
ਹਾਂਜੀ ਹਾਂ। ਨਾਲੇ ਪੜ੍ਹਾਈ ਦੇ ਨਾਲ-ਨਾਲ ਆਪਾਂ ਨੂੰ ਗੇਮਸ ਖੇਡਾਂ ਖੇਡ ਚਾਈਦੀਆਂ ਨੇ।
ਹਾਂ।
ਅੱਜ-ਕੱਲ ਤੇ ਵੱਡੇ ਵੀ ਲਗ ਗੇਮਾਂ ਕਰ ਰੇ ਨੇ।
ਹਾਂਜੀ-ਹਾਂਜੀ।
ਜਿੜੇ ਯੰਗ ਨੇ ਓਵੀ ਗੇਮ ਕਈਆਂ ਨੇ ਲੈ ਰੱਖੀ ਅਜੇ ਤੱਕ
ਹਾਂਜੀ, ਹੁਣ ਜਿਵੇਂ ਖੇਡਾਂ ਨੇ ਜ਼ਰੂਰੀ ਨੀ ਕਿ ਅਪਣੀ ਸੇਹਤ ਤ ਓ, ਵਧੀਆ ਸਿਹਤਮੰਦ ਲਈ ਨੇ ਪਰ ਐ ਕਿ ਆਪਣੇ, ਜਿਵੇਂ ਦੋਸਤ ਹੋ ਗਏ। ਪਰਿਵਾਰ ਮੈਂਬਰ ਹੋਗੇ ਏਨਾਂ ਨਾਲ ਜੋੜਨ ਦਾ ਵੀ ਇੱਕ ਮੌਕਾ ਐ। ਆਪਾਂ ਕੱਠੇ ਟਾਈਮ ਵੀ ਸਪੈਂਡ ਕਰਦੇ ਆ ਜੀ ਗੇਮਜ਼ ਦੇ ਨਾਲ-ਨਾਲ
ਬਿਲਕੁਲ ਸਈ।
ਹਾਂਜੀ, ਜਿਵੇਂ ਹੁਣ ਆਪਾਂ ਨੂੰ ਕੋਈ ਚਿੰ ਤਾ ਮੁਕਤ ਹੋ ਜਾਂਦੇ ਆ ਕੋਈ ਆਪਾਂ ਨੂੰ ਕੋਈ ਪਰੇਸ਼ਾਨੀ ਹੁੰਦੀ ਆ।
ਹਾਂਜੀ।
ਕਿ ਬੋਤ ਵਧੀਆ।
ਹਾਂਜੀ, ਹਾਂ।
ਬਾਕੀ ਸਾਨੂੰ ਰਾਲ-ਮੇਲ ਕੇ ਜ਼ਿਆਦਾਤਰ ਰੈਂਨਾ ਚਾਈਦਾ ਏ।
ਬਿਲਕੁਲ ਜੀ ਬਿਲਕੁਲ। ਚਲੋ ਠੀਕ ਐ ਦੀਦੀ ਮੈਂ ਫੇਰ ਕਰਦੀ ਆ ਤੁਆਨੂੰ ਫੋਨ।
ਹਾਂਜੀ ਹਾਂ
ਠੀਕ ਐ ਜੀ ਸਾਸ ਸ੍ਰੀ ਕਾਲ ਜੀ।
ਸਾਸ ਸ਼੍ਰੀ ਕਾਲ ਜੀ।